ਹੈਲੋ ਜੀ
ਸਤਿ ਸ੍ਰੀ ਅਕਾਲ ਜੀ ਠੀਕ ਹਾਂ ਜੀ ਵਧੀਆ ਜੀ ਤੁਸੀਂ ਦੱਸੋ ਜੀ
ਵਧੀਆ ਜੀ ਕੀ ਕਰ ਰਹੇ ਸੀਗੇ?
ਜਮੀਲ ਜੀ ਰੈਸਟ ਕਰ ਰਹੀਂ ਹਾਂ ਜੀ ਹੁਣ। ਵਧੀਆ ਬੈਠੀ ਆਂ ਜੀ ਹਾਂਜੀ
ਨਹੀਂ ਚਲੋ ਵਧੀਆ ਗੱਲ ਹੈ ਨਾ ਸਵੇਰੇ ਕੰਮ ਕੁੰਮ ਸਾਂਭ ਕੇ ਸਾਰਾ ਕੁਛ ਫੇਰ ਰੈਸਟ ਕਰਨੀ ਵੀ ਜ਼ਰੂਰੀ ਬਣਦੀ ਹੈ ਨਾ।
ਹਾਂਜੀ
ਆਪਾਂ ਕਿਹੜੇ ਮਸ਼ੀਨ ਥੋੜ੍ਹੀ ਹੈ ਨਾ ਵੀ ਸਾਰਾ ਦਿਨ ਕੰਮ ਹੀ ਲੱਗੇ ਰਾਂਗੇ।
ਸਹੀ ਗੱਲ ਹੈ ਜੀ।
ਮਸ਼ੀਨ ਤਾਂ ਹਵੇ ਤਾਂ ਚਲੋ ਬਟਨ ਨੱਪ ਕੇ ਛੱਡਦੀ ਦ ਘਰੇ ਵੀ ਚੱਲ ਕਰਦੀ ਰੈ ਕਰਦੀ ਰੈਹ ਜੋ ਵੀ ਕੰਮ ਕਰਦੀ ਰੈਹ
ਹਾਂਜੀ ਹੱਕ ਦੇ ਤਾਂ ਹੈਗੇ ਆਂ ਜੀ ਸਵੇਰੇ ਪੰਜ ਵਜੇ ਉੱਠਦੇ ਆ। ਉਦੋਂ ਲੱਗਦੇ ਆ ਫਿਰਨ ਨੂੰ ਜੀ।
ਇਹ ਤਾਂ ਹੈਈ ਬਾਰਾਂ ਵੱਜ ਗਏ ਮੰਨ ਕੇ ਸਹੀ ਗੱਲ ਹੈ ਜੀ।
ਸੱਤ ਗ ਐ।
ਬੱਸ ਚਾਅ ਪਾਣੀ ਪਾਵੇਂ ਬਹਿ ਕੇ ਪੀਨੇ ਹੈਗੇ ਆ ਬਾਕੀ ਐਵੇ
ਬਾਕੀ ਤਾਂ ਬੱਸ ਇਹ ਕਾਲੀ ਕਾਲੀ ਜਿਮੀ ਲੱਗੇ ਰਹਿੰਦੇ ਆ ਨਾ
ਹਾਂਜੀ
ਨਿੰਮੜ ਦੇ ਨੀ ਜੀ ਘਰਾਂ ਦੇ ਕੰਮ ਕੀ ਕਰੀਏ?
ਹਾਂਜੀ
ਕਰ ਲਓ ਕਦੇ ਉਹ ਕਰ ਲਓ ਕਦੇ ਆਹ ਕਰ ਲਓ ਜੇ ਬੱਚੇ ਘਰੇ ਹੋਣ ਛੁੱਟੀ ਵਾਲੇ ਦਿਨ। ਤੇ ਉਹ ਵੈਸੇ ਨਹੀਂ ਨਿਬੜਦਾ ਕੰਮ ਬੱਚੇ ਨੇ ਕਦੇ ਆਹ ਡੋਲਦੇ ਕਦੇ ਉਹ ਡੋਲਦਾ ਕਦੇ ਇੱਧਰ ਰੱਖਤਾ ਕਦੇ ਉੱਧਰ ਰੱਖਤਾ ਹਾਂ
ਹੋਰ ਜੀ ਉਹ ਪਰਸੋਂ ਸਵੀਮਿੰਗ ਪੂਲ ਜਾ ਲਿਆ ਕੇ ਦਿੱਤਾ ਸੀ ਉਹ ਜੀਅ ਕਰਦਾ ਬਾਹਰੋਂ ਆ ਕੇ ਇਹ ਖੇਡ ਕੇ ਉਹਦੇ ਵਿੱਚ ਵੱਡ ਜਾਂਦਾ ਹੈਗਾ। ਨਾ ਉਹ ਪਾਣੀ ਡੋਲਣ ਦੇਵੇ ਤੇ ਨਾ ਕੋਈ ਆਪ ਨਾਵੇ ਚੱਜ ਨਾਲ ਤਿੰਨ ਵਾਰ ਤਾਂ ਉਹਦੇ ਵਿੱਚ ਵਿੱਚ ਵੜ ਵੜ ਕੇ ਫ਼ੇਰ ਬਾਅਦ ਚ ਉਹਨੂੰ ਲੜਕੇ ਨਵਾ ਆਇਆ ਹੈਗਾ ਫ਼ੇਰ ਉਹਨੂੰ ਟੀ ਵੀ, ਚਲਾ ਕੇ ਦਿੱਤਾ ਮੈਂ ਹੁਣ ਬਹਿ ਜਾਂਦਾ ਜਿਹੜਾ ਮੇਰਾ ਵੀ ਕੰਮ ਮੁੱਕ ਜੇ,
ਹਾਂ ਇਹ ਤਾਂ ਹੈ ਹੂ-'
ਮੰਨਦੇ ਹੀ ਨੀ ਕਹਿੰਦੇ ਇੱਕ ਵਾਰੀ ਖੇਡ ਆਵਾਂ ਇੱਕ ਵਾਰੀ ਏਧਰ ਜਾਂਦਾ ਕਦੇ ਦੋਸਤ ਆ ਜਾਂਦਾ ਹੈਗਾ ਹਾਂਜੀ ਬੱਸ ਇਵੇਂ ਕਰਦੇ ਓ ਪਾਣੀ ਫੇਰ ਡੋਲ ਜਾਣਾ ਮੈਂ ਕਿ ਐਵੇਂ ਨੀ ਤੁਸੀਂ ਪਿੱਛਾ ਛੱਡਦੇ ਹੈਗੇ ਮੈਨੂੰ ਡੋਲਣ ਦਿਓ ਪਾਣੀ ਫੇ ਡੋਲ ਲਿਆ ਜਾ ਫੇਰ ਉਹ ੱਛਾ ਛੱਢਿਆ ਹਾਂਜੀ
ਹੋਰ ਘਰ ਪਰਿਵਾਰ 'ਚ ਠੀਕ ਨੇ ਸਾਰੇ
ਹਾਂਜੀ ਸਾਰੇ ਵਧੀਆ ਜੀ ਹੋਰ ਤੁਸੀਂ ਖੇਤ ਖੂਤ ਹੈਗੇ ਜੀ
ਹਾਂਜੀ
ਕੀ ਕੁਜ। ਬਿਜਿਆ ਹੋਇਆ ਏਥੇ
ਏ ਬੀਜਿਆ ਤਾਂ ਵੈਸੇ ਤਾਂ ਬਾਗ ਏ ਛੱਡੇ ਤਿੰਨ ਕਿੱਲੇ ਤਾਂ ਬਾਕੀ ਹੁਣ ਮੂੰਗੀ ਬੀਜੀ ਹੋਈ ਹੈ ਮੂੰ ਮੂੰਗ ਬੀਜੇ ਹੋਏ ਨੇ ਤੇ ਹੁਣ ਫਲਿਆਂ ਫਲੀਆਂ ਲੱਗਣ ਲੱਗੀਆਂ ਨੇ ਹਜੇ
ਅੱਛਾ ਜੀ,
ਹਾਂ ਲੇਟ ਹੋ ਗਈ ਸੀਗੀ ਬੀਜਦੇ ਬੀਜਦੇ ਮੌਸਮ, ਮੌਸਮ ਉਦੋਂ ਥੋੜ੍ਹੀ ਇਕਤ ਇਕਤ ਨਾ ਝੋਨਾ ਤਾਂ ਨਹੀਂ ਬੀਜਦੇ
ਅੱਛਾ ਮੂੰਗੀ ਨਹੀਂ ਕਈ ਵਾਰੀ ਇਹੋ ਕਹਿ ਦਿੰਦੇ ਬਈ ਮੂੰਗੀ ਵੱਢ ਕੇ ਝੋਨਾ ਲਾ ਦਾਂਗੇ
ਨਾ ਨਾ ਮੂੰਗੀ ਵੱਢ ਕੇ ਅਸੀਂ ਆਪਾਂ ਤਾਂ ਮੂੰਗੀ ਵੱਢ ਕੇ ਤੇਲ ਲਾਵਾਂਗੇ ਗਾਜਰ
ਅੱਛਾ ਜੀ ਫਿਰ ਤਾਂ ਤੁਹਾਡੇ ਘਰ ਦੀਆਂ ਗਜਰਾ ਆਉਣਗੀਆਂ
ਹਾਂ ਘਰਦੀਆਂ ਹੋਣਗੀਆਂ ਘਰਦੇ ਕਿਹਨੂੰ ਆਣਗੇ ਤੇ ਘਰਦੇ ਗਾਜਰਾਂ ਹੋਣਗੀਆਂ ਆਜੂ ਆਜੂ ਤੁਸੀਂ ਵੀ ਜੂਸ ਬਣਾ ਕੇ ਪੀਵਾਂਗੇ ਘਰੇ ਸਾਰੇ ਬੈਠ ਕੇ
ਜੀ ਤੁਸੀਂ ਤਾਂ ਖੂਨ ਵਧਾ ਦੋਗੇ ਸਾਡਾ ਵਰਜ਼ ਦਾ
ਤੇ ਉਹ ਤਾਂ ਚੰਗੀ ਗੱਲ ਹੈ ਨਾ ਕੋਈ ਕੋਈ ਤਾਂ ਲੋਕੀ ਖੁਨ ਪੀਂਦੇ ਨੇ ਮੈਂ ਤਾਂ ਫਿਰ ਵੀ ਵਧਾਉਣ ਵਾਲੇ ਪਾਸੇ ਗਾ
ਹਾਂਜੀ ਐਵੇਂ ਤਾਂ ਹੈਗਾ ਜਿਆਦਾ ਵੱਧ ਗਿਆ ਹੋਰ ਕਿਤੇ ਕੈਂਪ ਚ ਨਾਮ ਲਿਖਵਾਉਣਾ ਪਵੇਗਾ
ਨਹੀਂ ਉਹ ਤਾਂ ਚੰਗੀ ਗੱਲ ਹੀ ਹੈ ਨਾ ਵੀ ਜੇ ਕੈਂਪ ਚ ਨਾ ਲਿਖਾ ਦਾਂਗੇ ਵੀ ਸਾਡਾ ਵੀ ਬਲੱਡ ਗਰੁੱਪ ਤੁਸੀਂ ਲੈ ਇਓ ਜੇ ਹੋ ਸਕੇ ਕਿਸੇ ਤੇ ਕਿਵੇਂ ਕਮਾ ਜਾ ਰਹੇ
ਸਹੀ ਗੱਲ ਹੈ ਜੀ ਹਾਂ ਜੀ ਆਹ ਤਾਂ ਹੈਗਾ ਜੀ
ਉਹਦੇ 'ਚ ਮੈਨੂੰ ਵੀ ਮਾੜਾ ਮੋਟਾ ਪੁੰਨ ਤਾਂ ਮਿਲੇ ਗਾ ਵੀ ਚਲੋ ਮੈਂ ਮੇਰੇ ਕਰਕੇ ਗਾਜਰਾਂ ਗੁਜਰਾਂ ਕਰਕੇ- ਕੇ ਫੋਨ ਵਰਤ ਗਿਆ ਤੁਸੀਂ ਦਿੱਤਾ ਨਾ ਮੈਨੂੰ ਚਲੋ ਕਿਲੋ ਨੀ ਤਾਂ ਪਾਈਏ ਦੇ ਹਿਸਾਬ ਨਾਲ ਤਾਂ ਮਿਲੇਗਾ ਤੁਹਾਨੂੰ ਕਿਲੋ ਮਿਲੇਗਾ ਤਾਂ ਮੈਨੂੰ ਪਾਈਏ ਇੱਕ ਤਾਂ ਮਿਲੇਗਾ
ਪਾਈਆ ਤਾਂ ਮਿਲੇਗਾ ਜੀ ਹਾਂਜੀ
ਹਾਂਜੀ
ਤੇ ਮੂੰਗੀਆਂ ਦੀ ਫਲੀਆਂ ਤੋਂ ਉੜਾਂਦੇ ਹੈਗੇ ਹੋ ਜਾਂ ਕੰਪੈਨ ਨਾਲ ਵਢਾ ਦਿੰਦੇ ਹੋ
ਨਾ ਪੇਲੀ ਵਾਰੀ ਬੀਜੀ ਏ ਵੈਸੇ ਤਾਂ ਕਰਜ ਹੋਗੀ ਬੀਜਦੇ ਹੁੰਦੇ ਆ ਐਤਕੀ ਤਾਂ ਬੀਜੀ ਕਿੱਲਾ ਬਿਜਿਆ ਪੂਰਾ ਤੇ ਦੇਖਦੇ ਆ ਕੀ ਬੰਦਾ ਕਿਵੇਂ ਬੰਦਾ ਬੰਦਾ ਕੀ ਹੁੰਦਾ
ਤੇ ਹੁਣ ਤਾਂ ਤੋੜਨ ਲੱਗ ਗੇ ਤੁਹਾਡੇ ਨੀ ਤੋੜਨ ਲੱਗੇ
ਪਰ ਨਾ ਹਾਲੇ ਹੁਣ ਉਹ ਛੇਤੀ 'ਚ ਬੀਜੀ ਸੀਗੀ ਪਿਛਲੇ ਪਿਛਲੇ ਟਾਈਮ 'ਚ ਬੀਜੀ ਸੀਗੀ ਤਾਂ ਹੁਣ ਹੁੰਦੇ ਫਲੀਆਂ ਆਉਣ ਲੱਗੀਆਂ ਨੇ ਹਾਂ ਉਹ ਮੰਨ ਕੇ ਚਲੋ ਪੰਦਰਾਂ ਕੁ ਦਿਨਾਂ ਨੂੰ ਤਾਂ ਸ਼ੁਰੂ ਹੋ ਜਾਏਗੀ ਦੋੜਨ ਵਾਲੀ
ਹਾਂਜੀ ਸਾਡੇ ਵੀ ਬਾਗ ਹੈਗਾ ਹੁਣ ਤਾਂ ਚਾਰ ਪੰਜ ਨਾਲੀਆਂ ਚ ਲਾਈਆਂ ਹੋਈਆਂ ਮੁੜ ਕੇ ਬੀਜੀਆਂ ਹੋਈਆਂ ਮੰਮੀ ਹੋਰ ਲੈ ਕੇ ਆਂਦੇ ਹੈਗੇ ਆ ਥੋੜੀਆਂ ਥੋੜੀਆਂ ਰੋਜ਼ਾਨਾ ਇੱਕ ਨਾਲ ਹੀ ਦੀਪ ਤੋੜ ਲਿਆਂਦੇ
ਅਸੀਂ ਤਿੰਨ ਥਾਵਾਂ ਤੇ ਤਿੰਨ ਥਾਰਾਂ ਦੀ ਬੀਜੀ ਹੋਈ ਹੈ ਮੰੰਗੀ ਅਸੀਂ ਪਹਿਲਾਂ ਸ਼ੁਭ ਟਾਈਮ ਨਾਲ ਬੀਜੀ ਸੀਗੀ ਇੱਕ ਬਾਗ ਦੇ ਵਿੱਚ ਅੱਧਾ ਕਿੱਲਾ ਛੋਟਾ ਬਾਗ ਹੈਗਾ ਉਹਦੇ ਚ ਬੀਜੀ ਸੀਗੀ ਤੇ ਉਹਦੇ ਚ ਘਾਹ ਵਗੈਰਾ ਹੋ ਗਿਆ ਬਾਰਿਸ਼ ਦੇ ਟਾਈਮ ਉਹ ਨਾ ਕੁਛ ਉਹਦੇ ਚ ਮਤਲਬ ਧਿਆਨ ਨੀ ਦਿੱਤਾ ਗਿਆ ਉਦੇ ਤੇ ਉਨੇ ਚੋਂ ਅਸੀਂ ਤੋੜ ਕੇ ਲਿਆਏ ਸੀਗੇ ਥੋੜੀ ਮੋਟੀ ਹੋਈ ਸੀ ਉਹਦੇ ਚ ਤਾਂ ਹੁਣ ਉਹਨੂੰ ਉਹਨੂੰ ਤਾਂ ਵਾਹ ਬ ਹੋ ਕੇ ਸਾਫ਼ ਕਰਾਣੀ ਏ
ਚਲੋ ਵਧੀਆ ਬਾਗ ਵਚ ਖਾਤ ਖੂਤ ਬਣ ਜਾਂਦੀ ਆ ਉਹ ਤਾ
ਹਾਂ ਏ ਤਾਂ ਹੈ ਤੇ ਫਿਰ ਅਸੀਂ ਢਾਈਕ ਕ ਵੱਖਰੀ ਹੋਰ ਵੀਜੀ ਇੱਕ ਥਾਂ ਸਾਨੂੰ ਬਾਗ ਪੱਟਣਾ ਪੈ ਗਿਆ ਸਾਡੇ ਬੂਟੇ ਖ਼ਰਾਬ ਹੋ ਗਏ ਸੀਗੇ ਇੱਕ ਪਾਸੋਂ ਦੋ ਕਨਾਲ ਦੇ
ਜਵੇਂ ਇੱਕ ਦਮ ਹੀ ਹੋ ਗਏ ਬੂਟੇ ਖ਼ਰਾਬ
ਉਹ ਪਤਾ ਕੀ ਏ ਉੱਥੇ ਨਾ ਜਿਵੇਂ ਜਦੋਂ ਬਾਗ ਲਾਆ ਸੀ ਉਦੋਂ ਦਾ ਨਾ ਮਾਲਟੇ ਦਾ ਬਾਗ ਸੀਗਾ
ਅੱਛਾ।
ਵਿਚਾਲੇ ਜਾਂ ਜਿਵੇਂ ਬੂਟੇ ਬ ਬੂਟੇ ਸੀ ਦੋ ਕਿੱਲਿਆਂ ਦੇ ਲੈ ਕੇ ਆਏ ਸੀਗੇ ਉਨਾਂ ਨੇ ਵਿਚਾਲੇ ਬਾਲ ਮਾਲਟੇ ਦੇ ਬ ਪਾ ਤੇ ਸੀਗੇ ਤੇ ਅਸੀਂ ਜਦੋਂ ਨਾਲੀਆਂ ਲਾਈਆਂ ਨਾ ਤੇ ਫਿਰ ਵੱਖਰੀਆਂ ਥਾਂ ਤੇ ਲਾਉਣ ਤੋਂ ਵੱਧ ਅਸੀਂ ਨਾ ਉਨੂੰ ਇੱਕੋ ਪਾਸੇ ਲਾਤੀਆਂ ਸੀਗਾ ਤਿੰਨ ਨਾਲੀਆਂ ਲੱਗੀਆਂ ਸੀਗੀਆਂ ਮਾਲਟੇ ਦੀਆਂ
ਅੱਛਾ।
ਇੰਨਾ ਬੂਟਾ ਉਨਾਂ ਨੇ ਮਾਲਟੇ ਦਾ ਪਾ ਤਾ ਸੀ ਨਾਲੇ, ਉ ਹਜੇ ਤੱਕ ਤ ਚੱਲਦਾ ਹੁੰਦਾ ਸੀਗਾ, ਫੇਰ ਪਿਛਲੀ ਵਾਰੀ ਉਨੂੰ ਕੁੱਛ ਨੀ ਲੱਗਿਆ ਲੁਗਿਆ ਨਈ ਤੇ ਖ਼ਰਾਬ ਹੋ ਗਏ ਸੀਗੇ ਤੇ ਫੇਰ ਮੈਂ ਕੇ ਐਤਕੀ ਏਹਨੂੰ ਕਢਾ ਈ ਦੀਏ ਫਿਰ ਕੀ ਫਾਇਦਾ? ਮਗ ਉਹ ਕੋਈ ਲੱਗਣ ਤਾ ਲੱਗਦਾ ਤਾਂ ਹੈ ਨੀ ਤੇ ਖਰਾਬ ਹੁੰਦੇ ਨੇ ਬੂਟੇਆਂ ਦੇ। ਜਾਦਾ ਹੋ ਗੇ ਸੀ ਖ਼ਰਾਬ, ਫਿਰ ਇਹਨੂੰ ਰੱਖਣ ਦਾ ਕਿ ਕੋਈ ਫਾਇਦਾ ਹੈ ਨਹੀਂ ਸੀਗਾ ਹਾਂ ਹਾਂ ਫਿਰ ਅਸੀਂ ਪਟਾ ਤਾ ਉਨੂੰ, ਹੁਣ ਪਟਾ ਕੇ ਤੇ ਮੂੰਗੀ ਬੀਜੀ ਸੀ ਕਣਕ ਕਣਕ ਵੀ ਬੀਜੀ ਸੀ ਤੇ ਮੂੰਗੀ ਮੂੰਗੀ ਬੀਜੀ ਸੀ ਉਸ ਤੋਂ ਬਾਦ ਹੁਣ ਬੀਜੀ ਹੋਈਏ
ਬਾਗ ਵਧੀਆ ਖੜਾ ਜੀ ਥੋਡਾ?
ਹਾਂ ਬਾਕੀ ਠੀਕ ਖੜਾ ਹੈ, ਪਾਣੀ ਪੂਣੀ ਦੀ ਮਾਰ ਪੈਂਦੀ ਏ ਬਾਗ਼ ਨੂੰ।
ਕਿਨੂੰ ਠੀਕ ਲੱਗਿਆ ਏਦ ਕਿ ਪਿਛਲੇ ਦੋ ਤਿੰਨ ਸਾਲ ਤੋਂ ਵਧੀਆ ਲੱਗਿਆ ਪਿਛ ਦੋ ਤਿੰਨ ਸਾਲ ਤੋਂ ਵੱਧ ਲਗੇਆ ਆਥੇ
ਅੱਛਾ ਜੀ ਏਦ ਕੀ ਕਹੰਦੇ ਤਾਂ ਹੈਗਾ ਜਿਵੇਂ ਥੋੜਾ ਲੱਗਿਆ।
ਨਈ ਐਦਕੀ ਸਾਡੇ ਦੋ ਪਿਛਲੇ ਦੋ ਦੋ ਤਿੰਨ ਸਾਲਾਂ ਤੋਂ ਵੱਧ ਲੱਗਿਆ ਮਤਲਬ ਸਾਡੇ ਨਾ ਤਿੰਨ ਕਿੱਲ ਜਿਵੇਂ ਬਾਗ ਲੱਗਿਆ ਹੋ ਤੇ ਓਂਦੇ ਚੋਂ ਕੀ ਐ ਵੀ ਅਹ ਇੱਕ ਕਿੱਲੇ ਚ ਮੇਰੇ ਦੇਖਣ ਚ ਪਿਛਲੇ ਤਿੰਨ ਤੋਂ ਚਾਰ ਸਾਲਾਂ ਦੇ ਵਿੱਚ ਇਨਾ ਫਾਲ ਆਇਆ ਈ ਨੀ ਸੀਗਾ ਮਤਲਬ ਬਿਲਕੁੱਲ ਖ਼ਤਮ ਸੀਗਾ ਇੱਕ ਕਿਲ੍ਹੇ ਚ ਕੋਈ ਫਾਲ ਨੀ ਹੁੰਦਾ ਸੀਗਾ।
ਅਛੇਆ ਜੀ।
ਤੇ ਐਤਕੀ ਮੈਂ ਦੇਖਿਆ ਵੀ ਓਸ ਕਿਲੇ ਚ ਵੀ ਫਾਲ ਆਇਐ ਤੇ ਬਾਕੀਆਂ ਦੇ ਵਿੱਚ ਤਾਂ ਹੈਗਾ ਈ ਆ। ਤੇ ਓਨਦ ਓ ਔਨ ਔਂਦੇ ਚ ਵੀਆ ਤਾਂ ਮੈਨੂੰ ਏ ਐ ਵੀ ਐਤਕੀ ਹਮੇਸ਼ਾ ਨਾਲੋਂ ਵੱਧ ਨਿਕਲੇਗਾ ਮਾਲ।
ਅੱਛਾ ਜੀ, ਚਲੋ ਵਧੀਐ ਜੀ।
ਬਾਕੀ ਦੇਖਦੇ ਆਂ ਕੀ ਬਣੇਗਾ ਕੀ ਕਿਵੇਂ ਬਣੇਗਾ, ਹਾਂ ਬਾਕੀ ਬਾਗ ਵੇਲੈ, ਵੱਡਾ ਐ ਨਾ ਬਾਗ। ਲਗਭਗ ਹੋਏਗਾ ਅਠਾਈ ਤੀਹ ਸਾਲ ਦਾ।
ਅੱਛਾ ਫੇ ਤਾਂ ਵਾਵਾ ਵੱਡਾ ਐ।
ਹਾਂ ਤਾਂ ਕਰਕੇ ਬਾਕੀ ਤਾਂ ਵੇਲਾ ਈ ਏ।
ਹਾਂ ਹੋਰ ਦੱਸੋ ਜੇ।
ਓ ਵਧੀਆ ਜੀ, ਹੁਣ ਦੇਖਦੇ ਹਾਂ ਬਈ ਮੌਸਮ ਕੀ ਕਰਦਾ ਏ ਜੇ ਕੋਈ ਠੰਡ ਹੋਜੇ ਥੋੜ੍ਹੀ ਮੋਟੀ ਬਾਰਿਸ਼ ਹੋਜੇ ਤੇ ਚੰਗੀ ਗੱਲ ਏ ਨੀ ਤਾਂ ਪਾਣੀ ਬਿਨਾਂ ਖ਼ਰਾਬ ਹੋ ਰਿਆ ਸਿਸਟਮ ਖੇਤਾਂ ਦਾ ਥੋੜ੍ਹਾ
ਪਾਣੀ ਆਂਦਾ ਨੀ ਉੱਧਰ?
ਪਾਣੀ ਆਂਦਾ ਤਾਂ ਹੈ, ਪਰ ਨਾ ਸਾਡੇ ਖਾਲੇ ਦੇ ਨਾ ਪਾਣੀ ਘੱਟ ਹੇਗਾ ਵੈਸੇ ਤੇ ਓਂਦੇ ਕਰਕੇ ਨਾ, ਹਾਂ, ਵਾਰੀ ਵਾਰੀ ਥੋੜ੍ਹੀ ਏ। ਤਾਂ ਕਰਕੇ ਬਸ ਏ ਈ ਐ ਵੀ ਜੇ ਐ ਐਤਵਾਰ ਨੂੰ ਪਾਣੀ ਹੁੰਦਾ ਜਿਵੇਂ ਅਧ ਸਾਡਾ ਪਾਣੀ ਐ ਸ਼ਾਮ ਨੂੰ ਪੰਜ ਵਜੇ। ਤੇ ਓ ਸਾ ਅਸੀਂ ਜਿਵੇਂ ਦੋ ਤਿੰਨ ਘਰ ਰਲਾ ਕੇ ਲੌਨੇ ਆ ਪਾਣੀ ਜਿਵੇਂ ਏ ਏ ਇੱਕ ਸਰਕਲ ਜਾ ਬਣਾਇਆ ਹੁੰਦਾ ਹਨਾ ਹਾਂ ਤੇ ਓ ਹਾਂ ਏ ਤੀਜੀ ਵਾਰੀ ਲੋਂਦੇ ਨੇ ਯਾ ਹਾਂ ਯਾਂ ਯਾ ਇੱਕ ਵਾਰੀ ਛੱਡ ਕੇ ਇੱਕ ਵਾਰੀ ਲੌਂਦੇ ਹੁੰਦੇ ਆ ਅਸੀਂ ਇੱਕ ਵਾਰੀ ਛੱਡ ਕੇ ਇੱਕ ਵਾਰੀ ਲਾਉਂਦੇ ਹੁੰਦੇ ਆ ਤੇ ਐਤਕੀ ਗੇੜਾ ਤਾਂ ਹੈ ਸਾਡਾ ਪਾਣੀ ਦਾ ਪਰ ਸਾਡੇ ਲੱਗਣਾ ਨੀ ਗਾ।
ਹਾਂਜੀ।
ਹਾਂ ਤਾਂ ਕਰਕੇ ਪਰ ਏਈ ਐ ਵੀ ਜਦੋਂ ਪਾਣੀ ਆਂਦਾ ਵੀ ਐ ਨਾ ਬਈ ਏ ਈ ਐ ਵੀ ਦੋ ਨਾਲੀਆਂ ਪੈਂਦੀਆਂ ਨੇ ਬਾਗ ਦੀਆਂ ਬਸ ਦੋ-ਦੋ ਲਾਈਨਾਂ ਪੀਂਦੀਆਂ ਨੇ ਬਾਗ ਦੀਆਂ ਬਸ। ਏਨਾ ਹੀ ਪਾਣੀ ਪੈਂਦੈ। ਓ ਬਹੁਤ ਮਾੜਾ ਆਇਆ ਪਿਐ। ਹਾਂ ਜ਼ਮੀਨ ਤੇ ਸਾਢੇ-ਤਿੰਨ ਕਿੱਲੇ ਹੈਗੀ ਆ ਇੱਥੇ ਜਿੱਥੇ ਬਾਗ ਲੱਗਿਆ ਹੋਇਐ।
ਤੇ ਫੇਰ ਏਨੇ ਦੋਏ ਨਾਲ ਈ ਕਿਵੇਂ ਪੀਂਦੀ ਐ ਪਾਣੀ ਦੀ?
ਓ ਹੈ ਵੀ ਸਾਡੇ ਖੱਲੇ ਤੇ ਪਾਣੀ ਆਂਦਾ ਨੀ ਗਾ ਓ ਐ ਵੀ ਨਾ ਮਤਲਬ ਨਵਾਂ ਬਣਨ ਆਲਾ ਐ ਖਾਲਾ ਸਾਡਾ।
ਹਮੇਸ਼ਾ ਤੋਂ ਹੀ ਐਨਾ ਈ ਆਂਦੈ।
ਨਈ ਪਹਿਲਾਂ ਠੀਕ ਆਂਦਾ ਹੁੰਦਾ ਸੀਗਾ ਹੁਣ ਨੈਰ ਦੀ ਥੋੜ੍ਹੀ ਸਫਾਈ ਹੋਣ ਤੋਂ ਬਾਦ ਥੋੜਾ ਹੋਰ ਘੱਟ ਗਿਆ ਪਹਿਲਾਂ ਕੀ ਹ ਵੀ ਚਾਰ ਤੋਂ ਪੰਜ ਨਾਲੀਆਂ ਪੀਂਦੀਆਂ ਸੀਗੀਆਂ। ਤੇ ਹੁਣ ਨਹਿਰ ਦੀ ਸਫ਼ਾਈ ਹੋਗੀ।
ਫੇਰ ਓ ਤਾਂ ਇੱਕ-ਇੱਕ ਗੇੜਾ ਛੱਡ ਕੇ ਪੰਦਰਾਂ ਦਿਨਾਂ ਤੋਂ ਵਾਰੀ ਆਂਦੀ ਐ ਫੇਰ ਤਾਂ ਓ ਜੇੜਾ ਪਾਣੀ ਲੱਗਿਆ ਹੁੰਦੈ ਓ ਵੀ ਸੁੱਕ ਜਾਂਦਾ ਹੈਗਾ ਫੇਰ ਤਾਂ ਤੇ ਤੁਹਾਡਾ ਤਾਂ ਸਾਡੇ ਨਾਲੋ ਵੀ ਬੁਰਾ ਹਾਲ ਹੈਗਾ ਅਸੀਂ ਸੋਚਦੇ ਆਂ ਸਾਡੇੰ ਨ ਪਾਣੀ ਥੋੜਾ ਆਂਦੈ।
ਨਈ-ਨਈ ਸਾਡੇ
ਸਾਡੇ ਤੇ ਇੱਕੀ ਦਿਨਾਂ ਤੋਂ ਆਂਦੈ ਪਾਣੀ ਫੇਰ ਵੀ ਚਲੋ ਵੀ ਜਿਵੇਂ ਲੱਗ ਜਾਂਦਾ ਏ।
ਹਾਂ ਕੁੱਛ ਅੱਧਾ ਕਿੱਲਾ ਪੋਣਾ ਕਿੱਲਾ ਤਾਂ ਪਿਆ ਕੇ ਆਂਦੇ ਹੋਣੇ ਨਾ ਹਾਂ। ਇੰਨਾ ਲੱਗ ਜਾਂਦੇ। ਅੱਧਾ ਕਿਲਾ ਲੱਗ ਜਾਂਦਾ ਮੰਨ ਕੇ ਚਲੋ ਵੀ ਜਦੋਂ ਤੁਹਾਡੀ ਤੀਜੀ ਵਾਰੀ ਆਉਂਦੀ ਉਦੋਂ ਤੋਂ ਤੁਹਾਡਾ ਸਾਰਾ ਖੇਤ ਪੀ। ਕੀਤਾ ਹੁੰਦਾ ਹੈ ਨਾ ਹਾਂ। ਸਾਡੇ ਤਾਂ ਇੰਨਾ ਬੁਰਾ ਹਾਲ ਹੈ ਮੈਂ ਹੁਣ ਇੱਕ ਕਿੱਲੇ ਨੂੰ ਪਾਣੀ ਦੂਜੇ ਖੇਤਾਂ ਤੋਂ ਲੈ ਕੇ ਆਇਆ ਟਿਊਬਵੈੱਲ ਵਗੈਰਾ ਲਗਾ ਕੇ। ਕੇ ਚਲਾ ਕੇ ਲੈ ਕੇ ਆਇਆ ਤੇ ਹੁਣ ਪਾਣੀ ਲਾਇਆ ਮੈ ਓਨੂੰ। ਇੱਥੇ ਪਿੰਡ ਦੇ ਕੋਲ ਹੈਗਾ ਸਾਡਾ ਖੇਤ ਉੱਥੇ ਪਾਣੀ ਮਿੱਠਾ ਹੈ ਨਹੀਂ ਗਾ ਬਿਲਕੁਲ ਵੀ।
ਹਾਂਜੀ, ਪਿੰਡ ਦੇ ਕੋਲ ਹਾਂਜੀ ਨਹੀਂ ਹੈਗਾ ਜੀ।
ਹਾਂ ਅਤੇ ਪਿੰਡ ਦੇ ਕੋਲ ਸਾਡੇ ਆਪਣੇ ਇੱਥੇ ਪਾਣੀ ਸਾਡੇ ਹੈ ਨਹੀਂ ਗਾ ਮਿੱਠਾ ਅਤੇ ਉਸ ਉਸ ਸਿੱਕ 'ਚ ਟਿਊਬਵੈਲ ਨਹੀਂ ਲਾਇਆ ਹੋਇਆ। ਹੁਣ ਮੈਂ ਲੈ ਕੇ ਆਇਆ ਮੇਰੇ ਬਾਗ ਨੂੰ ਪਾਣੀ ਲੱਗਿਆ ਹੋਇਆ ਸੀਗਾ ਫਰਵਰੀ ਦੇ ਪਹਿਲੇ ਹਫ਼ਤੇ ਦਾ।
ਹਏ ਐਨਾ ਲੇਟ
ਹੋਰ ਫਰਵਰੀ ਦੇ ਪਹਿਲੇ ਹਫ਼ਤੇ ਦਾ ਪਾਣੀ ਲੱਗਿਆ ਹੋਇਆ ਸੀਗਾ। ਫਾਲਜੂ ਤੋਂ ਜਦੋਂ ਬੂਟੇ ਫੁੱਟਣ ਲੱਗੇ ਸੀ ਨਾ।
ਗਰਮੀ ਵੀ ਬਹੁਤ ਪਈ ਹੈਗੀ ਹੈ ਗਰਮੀ ਤਾਂ ਕਹਨਦੇ ਚੌਥੇ ਮਹੀਨੇ ਚ ਹੀ ਵਾਧੂ ਪੈਣ ਲੱਗ ਜਾਂਦੀ ਹੈ।
ਹਾਂ ਤੇ ਹੁਣ ਤੁਸੀਂ ਇਹ ਸੋਚ ਕੇ ਦੇਖੋ ਵੀ ਬਾਗ ਦਾ ਕੀ ਹਾਲ ਹੋਆਣਾ ਹਨਾ।
ਬਾਗ ਦੇ ਤੇ ਫੇਰ ਤਾਂ ਬਹੁਤ ਬੁਰਾ ਹਾਲ ਹੈਗਾ।
ਹਾਂ, ਤੇ ਉਹਣ ਨੂੰ ਪਾਣੀ ਪਈ।